ਹੈਲੋ ਸੀ ਅੱਜ ਦਾ ਸਾਡਾ ਟੋਪਿਕ ਹੈਗਾ ਜੀ ਭੋਜਨ, ਤੁਹਾਡਾ ਫੇਵਰੇਟ ਫੂਡ ਕੀ ਹੈ ਜੀ?
ਜੀ, ਮੇਰਾ ਤਾਂ ਫੇਵਰੇਟ ਫੂਡ ਹੈਗਾ ਖਾਣੇ ਵਿੱਚ ਜੇ ਪੁੱਛੋ ਤਾਂ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ।
ਹਾਂਜੀ ਜੀ। ਮੇਰਾ ਵੀ ਇਹੀ ਹੈ ਜੀ ਸੀਜਨ ਤੇ ਮਜ਼ਾ ਆ ਜਾਂਦਾ ਜ ਮੱਕੀ ਦੀ ਰੋਟੀ ਸਰਸੋਂ ਤੇ ਸਾਗ ਨਾਲ ਜੀ।
ਹਾਂਜੀ-ਹਾਂਜੀ, ਤੇ ਜੇ ਵਿੱਚ ਘਰ ਦਾ ਚਿੱਟਾ ਮੱਖਣ ਪਾਇਆ ਹੋਵੇ, ਤਾਂ ਹੋਰ ਵੀ ਜ਼ਿਆਦਾ ਟੇਸਟ ਲੱਗਦਾ।
ਅੱਛਾ ਜੀ -ਅੱਛਾ ਜੀ ਹੋਰ ਤੁਸੀਂ? ਹੋਰ, ਤੁਸੀਂ ਰਾਤੀ ਚ ਕੀ ਖਾਧਾ ਜੀ, ਰਾਤੀ ਕੀ ਖਾਧਾ ਜੀ?
ਅਸੀਂ ਰਾਤੀ ਦਾਲ ਚਾਵਲ ਬਣਾਏ ਸੀਗੇ ਮਾਂ ਛੋਲਿਆਂ ਦੀ ਦਾਲ ਤੇ ਨਾਲ ਬਾਸਮਤੀ ਚਾਵਲ। ਹਾਂਜੀ, ਤੇ ਨਾਲ ਕੱਟਿਆ ਸਲਾਦ।
ਅੱਛਾ ਜੀ, ਤੁਹਾਨੂੰ ਵੈੱਜ ਚ ਕੀ-ਕੀ ਪਸੰਦ ਏ ਜੀ?
ਮੈਨੂੰ ਵੈਜ ਵਿੱਚ ਤਾਂ ਭਰਵਾਂ ਭਿੰਡੀ, ਅ ਭਿੰਡੀ ਟਿੰਡੇ ਅ ਰਾਮਾ ਤੋਰੀ ਹਰੀ, ਜਾਨੀ ਕਿ ਹਰੀਆਂ ਸਬਜ਼ੀਆਂ ਮੈਨੂੰ ਬਹੁਤ ਜ਼ਿਆਦਾ ਪਸੰਦ ਨੇ
ਅੱਛਾ ਜੀ!
ਹਾਂਜੀ, ਤੇ ਤੁਹਾਨੂੰ ਕੀ ਪਸੰਦ ਐ, ਤੁਸੀਂ ਦੱਸੋ।
ਸਾਨੂੰ ਬਟਰ ਚਿਕਨ ਪਸੰਦ ਹੈਗਾ ਜੀ ਤੇ ਪਨੀ ਵੈੱਜ ' ਹੈਗਾ ਜੀ ਪਨੀਰ ਦੀ ਭੁਰਜੀ।
ਹਾਂਜੀ- ਹਾਂਜੀ, ਹਾਂਜੀ ਕਾਫ਼ੀ ਤਾਕਤਵਰ ਹੁੰਦੀ ਹੈ ਸਬਜ਼ੀ
ਹਾਂਜੀ-ਹਾਂਜੀ, ਹੁਣ ਜਿੱਦਾਂ ਇਹ ਫਾਸ ਫੂਡ ਹੈਗੇ ਆ ਜਿੱਦਾਂ ਮੋਮੋਸ ਰੋਲ, ਨੂਡਲ, ਬਰਗਰ ਇਹ ਤੁਸੀਂ ਚੀਜ਼ਾਂ ਖਾਂਦੇ ਹੋ ਜੀ।
ਨਹੀਂ ਮੈਂ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੀ, ਬਹੁਤ ਮੈਂ ਹਾਂਜੀ, ਇਹਨਾਂ ਚੀ ਚੀਜ਼ਾਂ ਤੋਂ ਮੈਂ ਦੂਰ ਰਹਿੰਦੀ ਹਾਂ
ਅੱਛਾ ਜੀ।
ਤੇ ਓਦਾਂ ਘਰ ਜੇ ਮੈਨੂੰ ਲੋੜ ਪਵੇ ਤਾਂ ਘਰ ਮੈਂ ਜਿੱਦਾਂ ਬੱਚਿਆਂ ਨੂੰ ਹਾਂ, ਚਿੱਟੇ ਚਨੇ ਤਾਂ ਭਟੂਰੇ ਘਰ ਬਣਾ ਦਣੀ ਹੁੰਨੀ ਆ। ਆਟੇ ਦੀ, ਹਾਂਜੀ, ਬੱਚੇ ਖੁਸ਼ ਹੋ ਕੇ ਖਾ ਲੈਂਦੇ ਨੇ, ਹਾਂਜੀ
ਅੱਛਾ ਜੀ! ਨਹੀਂ ਉਹ ਜਿੱਦਾਂ ਹੈਲਦੀ ਫੂਡ ਸਾਨੂੰ ਜੀਦਾਂ ਸਵੇਰੇ- ਸਵੇਰੇ ਖਾਣਾ ਚਾਹੀਦਾ। ਪੋਹਾ, ਓਟਸ ਖਾਣੇ ਚਾਹੀਦੇ ਤੁਸੀਂ ਖਾਂਦੇ ਹੋ ਜੀ?
ਹਾਂਜੀ- ਹਾਂਜੀ ਮੈਂ ਪੋਹਾ ਜ਼ਿਆਦਾ ਖਾਂਦੀ ਹਾਂ
ਅੱਛਾ ਜੀ-ਅੱਛਾ ਜੀ, ਤੁਸੀਂ ਦੁਪਹਿਰੇ ਕੀ ਖਾਣੇ ਓ ਜੀ।
ਦੁਪਹਿਰੇ ਮੈਂ ਜ਼ਿਆਦਾਤਰ ਤਾਂ ਹਲਕਾ-ਫੁਲਕਾ ਹੀ ਖਾਣਾ ਖਾ ਕੇ ਖੁਸ਼ ਹਾਂ, ਜਿਸ ਜ਼ਿਆਦਾਤਰ ਤਾਂ ਮੈਂ ਸੈਲਡ ਹੀ ਲੈਂਦੀ ਆਂ।
ਹਾਂਜੀ, ਸਲਾਦ ਹੀ ਖਾਂਨੀ ਹਾਂ ਜ਼ਿਆਦਾਤਰ ਤਾਂ ਮੈਂ। ਤੇ ਹਾਂਜੀ, ਤੇ ਜੇ ਹੋ ਸਕੇ ਤਾਂ ਜ ਤਰ੍ਹਾਂ, ਕੋਈ ਸਬਜ਼ੀ ਭਿੰਡੀਆਂ ਬਣੀਆਂ ਤੇ ਉਹਦੇ ਨਾਲ ਅੱਧਾ ਫੁਲਕਾ ਲੈ ਲੈਣਾ ਨਾਲ, ਲੱਸੀ, ਦਹੀਂ ਵਗੈਰਾ ਕੋਈ ਚੀਜ਼ ਏਦਾਂ ਦੀ ਬਣਾ ਲੈਣੀ ਐ, ਹਾਂਜੀ।
ਹਾਂਜੀ। ਤੁਸੀਂ ਦਾਲ ਦੋਲ ਖਾਂਦੇ ਹੋ, ਤੁਹਾਨੂੰ ਕੜੀ ਦਾਲ ਪਸਦ ਹੈ ਜੀ?
ਹਾਂਜੀ, ਦਾਲ ਮੈਨੂੰ ਜ਼ਿਆਦਾਤਰ ਮਾਂ ਛੋਲਿਆਂ ਦੀ ਦਾਲ ਪਸੰਦ ਹੈ ਹਾਂਜੀ-ਹਾਂਜੀ ਵਧੀਆ ਬਣਦੀ ਹੈ।
ਰਾਤੀ ਖਾਂਦੇ ਹੋ, ਜੇ ਕਿ ਦੁਪਹਿਰੇ
ਜਦੋਂ ਬਣਾ ਲਈਏ ਉਦੋਂ ਖਾ ਲਈ ਦੀ ਏ, ਜੇ ਰਾਤ ਨੂੰ ਬਣਾ ਜਿੱਦਾਂ ਹੁਣ ਰਾਤੀ ਤੁਹਾਨੂੰ ਦੱਸ ਕਿਉਂਕਿ ਰਾਤੀ ਬਣਾਈ ਸੀ ਅਸੀਂ, ਦਾਲ ਚਾਵਲ ਬਣਾਏ ਸੀਗੇ। ਹਾਂਜੀ ਹੁਣ ਵੈਸੇ ਵੀ ਗਰਮੀ ਏ ਨਾ, ਤੇ ਚਾਵਲ ਵਗੈਰਾ ਗਰਮੀ ਚ ਖਾਣੇ ਚਾਹੀਦੇ ਨੇ। ਤੇ ਹਾਂਜੀ, ਤੇ ਮੈਨੂੰ
ਰਾਜਮਾਂ ਪਸੰਦ ਜੀ ਰਾਜਮਾਂ?
ਹਾਂਜੀ ਲਾਲ ਵਾਲੇ, ਇਹਦੇ ਚ ਵੀ ਦੋ ਵਰਾਇਟੀਆਂ ਆਂਦੀਆਂ ਨਾ। ਰਾਜਮਾਂ ਵਿੱਚ ਵੀ ਹਾਂਜੀ, ਤੇ ਮੈਂ ਜੰਮੂ ਵਾਲੇ ਰਾਜਮਾਂ ਖਾਂਦੀ ਹਾਂ ਜ਼ਾਦਾ।
ਅੱਛਾ ਜੀ, ਤੁਸੀਂ ਹ ਤੁਸੀਂ ਹਫ਼ਤੇ ਚ ਕਿੰਨੇ ਵਾਰੀ ਖਾ ਲੈਂਣੇ ਹੋ ਜੀ।
ਅਹ, ਮੈਂ ਜਿਸ ਤਰ੍ਹਾਂ ਅਹ ਚਾਰਟ ਬਣਾਇਆ ਹੋਇਆ ਪੂਰਾ ਇਹਨਾਂ ਦਾ ਦਾਲਾਂ ਦਾ ਸਬਜ਼ੀਆਂ ਦਾ ਜਿਸ ਦਿਨ ਦਾਲ ਬਣਨੀ ਹੈ। ਤਾਂ ਉਸ ਦਿਨ ਸਬਜ਼ੀ ਨਹੀਂ ਬਣੇਗੀ ਜਿਸ ਦਿਨ ਸਬਜ਼ੀ ਬਣੇਗੀ ਉਸ ਦਿਨ ਦਾਲ ਨਹੀਂ ਬਣੇਗੀ ਵੀ ਜਿੱਦਾ ਇੱਕ ਦਿਨ ਕੜੀ ਬਣ ਜਾਂਦੀ ਐ, ਇੱਕ ਦਿਨ ਦਾਲ ਬਣ ਜਾਂਦੀ ਐ, ਮਾਂਹ ਛ ਛੋਲਿਆਂ ਦੀ, ਕਦੀ ਵਿੱਚ ਮੂੰਗੀ ਮਸਰਾਂ ਦੀ ਦਾਲ ਬਣ ਜਾਂਦੀ ਹੈ ਕਦੀ ਸਾਬਤ ਮਸਰ ਉਡਦ ਦੀ ਦਾਲ ਇਸ ਤਰ੍ਹਾਂ ਦੀਆਂ ਦਾਲਾਂ ਮਤਲਬ ਦਾਲਾਂ ਵਿੱਚ ਨਾ ਪੋਸ਼ਟਿਕ ਬਹੁਤ ਹੁੰਦਾ ਹੈ। ਤੇ ਇਹ ਖਾਣੀਆਂ ਵੀ ਚਾਹੀਦੀਆਂ। ਸਾਨੂੰ ਹਾਂਜੀ, ਬਾਹਰ ਦੀਆਂ ਚੀਜ਼ਾਂ ਨਾਲੋਂ ਤਾਂ ਘਰ ਦੀ ਚੀਜ਼, ਜਿਹੜੀ ਹੱਥ ਧੋ ਕੇ ਆਪ ਸਾਫ਼- ਸੁਥਰੀ ਕਿਚਨ ਚ ਬਣਾਣੀ ਐ, ਤੇ ਉਹ ਵਧੀਆ ਰਹਿੰਦੀ ਐ।
ਹਾਂਜੀ-ਹਾਂਜੀ ਹੁਣ ਜਿੱਦਾਂ ਲੋਕੀ ਜ਼ਿਆਦਾ ਬਾਹਰ ਆਹੀ ਫਾਸਟ ਫੂਡ ਜ਼ਿਆਦਾ ਖਾਂਦੇ ਹੈਗੇ ਆ, ਜਿੱਦਾਂ ਬਰਗਰ ਹੋ ਗਏ, ਮਨ ਮਚੂਰੀਅਨ, ਆਹ ਚੀਜ਼ਾਂ ਨਹੀਂ ਖਾਣੀ ਚਾਹੀਦੀਆਂ ਨੇ, ਸਾਨੂੰ ਹੈਲਥੀ ਫੂਡ ਖਾਣਾ ਚਾਹੀਦਾ, ਜਿੰਨਾ ਤੁਸੀਂ ਖਾ ਸਕਦੇ ਹੋ
ਹਾਂਜੀ। ਪਰ ਕਈ ਵਾਰੀ ਬੱਚੇ ਜਿੱਦ ਹਾਂਜੀ। ਕਈ ਵਾਰੀ ਬੱਚੇ ਜਿਦ ਕਰ ਵੀ ਲੈਂਦੇ ਨੇ, ਤੇ ਫੇਰ ਚਲੋ ਕਦੀ ਮਹੀਨੇ 'ਚ ਇੱਕ ਅੱਧੀ ਵਾਰੀ ਉਹਨਾਂ ਨੂੰ, ਛੁੱਟੀ ਦੇ ਵੀ ਦੇਈ ਦੀ ਹੈ ਕਿ ਖਾ ਲਓ
ਅੱਛਾ ਜੀ ਨਹੀਂ ਸਵੇਰੇ ਜਿੱਦਾਂ ਸਾਨੂੰ ਹਲਕਾ ਫੁਲਕਾ ਫੂਡ ਹੀ ਖਾਣਾ ਚਾਹੀਦਾ ਹੈਗਾ, ਜਿੱਦਾਂ ਓਟਸ ਹੋ ਗਏ ਜਿੱਦਾਂ ਇਹ ਸਾਂਬਰ ਇਡਲੀ ਹੋ ਗਈ, ਆਹ ਚੀਜ਼ਾਂ।
ਹਾਂਜੀ-ਹਾਂਜੀ-ਹਾਂਜੀ-ਹਾਂਜੀ।
ਤੁਹਾਨੂੰ ਪਨੀਰ ਚ' ਕੀ- ਕੀ ਪਸੰਦ ਹੈ ਜੀ?
ਮੈਨੂੰ ਪਨੀਰ ਵਿੱਚ ਤਾਂ, ਮੈਂ ਵੈਸੇ ਤਾਂ ਜੇ ਕਵੋ ਤਾਂ ਮੈਂ ਗ੍ਰੇਵੀ ਵਾਲਾ ਹੀ ਬਣਾ ਕੇ ਖੁਸ਼ ਆ।
ਉਹ ਮੈਨੂੰ, ਹਾਂਜੀ ਉਹਦੇ ਨਾਲ ਮੈਂ ਫੇਰ ਕਿਸੇ ਟਾਈਮ ਦੂਸਰੀ ਰੋਟੀ ਬਣਾ ਲੈਂਦੀ ਆ ਤੰਦੂਰੀ ਫੁਲਕਾ ਬਣਾ ਲੈਂਣੀ ਹੁਣੀ ਆਂ ਘਰ, ਬੱਚੇ ਵੀ ਰੀਝ ਨਾਲ ਖਾ ਲੈਂਦੇ ਨੇ, ਤੇ ਉਹ ਜ਼ਿਆਦਾਤਰ ਮੈਂ ਦੁਪਹਿਰ ਵੇਲੇ ਬੱਚਿਆਂ ਨੂੰ ਬਣਾ ਕੇ ਦਿੰਦੀ ਹਾਂ ਕਿਉਂਕਿ ਉਹ ਪਚ ਜਾਂਦਾ ਇੱਕ ਤਾਂ ਹੈਵੀ ਹੋ ਜਾਂਦਾ ਨਾ ਫਿਰ ਜਿਸਰ ਨਾਲ ਅ ਬਟਰ ਨਾਨ ਹੋ ਜਾਵੇ, ਬਣਾ ਕੇ ਬੱਚਿਆਂ ਦੇਣਾ ਦਾ। ਉਹ ਹੈਵੀ ਹੁੰਦੀ ਐ, ਇਸ ਕਰਕੇ ਉਹਨਾਂ ਨੂੰ ਦੁਪਹਿਰ ਨੂੰ ਦਿੰਨੀ ਆ। ਤੇ ਰਾਤ ਨੂੰ ਹਲਕਾ ਫੁਲਕਾ ਹੀ ਦਿੰਦੀ ਆ ਖਾਣ ਨੂੰ, ਆਪ ਵੀ ਹਲਕਾ ਫੁਲਕਾ ਹੀ ਖਾਂਦੀ ਹਾਂ
ਅੱਛਾ ਜੀ, ਇਹ ਤਾਂ-ਇਹ ਤਾਂ ਵਧੀਆ ਗੱਲ ਹੈ ਹੈਗਾ ਹੈਗੀ ਐ ਜੀ।
ਹਾਂਜੀ-ਹਾਂਜੀ।
ਤੁਸੀਂ ਯੈੱਲੋ ਦਾਲ ਖਾ ਲੈਂਦੇ ਹੋ ਜੀ?
ਹਾਂਜੀ, ਮੂੰਗੀ ਮਸਰਾਂ ਦੀ ਦਾਲ ਹਾਂਜੀ ਹਾਂਜੀ ਖਾ ਲੈਂਦੀ ਆ ਮੈਂ ਮੈਨੂੰ ਤਾਂ ਬਹੁਤ ਟੇਸਟ ਲੱਗਦੀ ਆ ਜੀ ਉੱਤੇ ਹਰਾ ਧਨੀਆ ਪਾਇਆ ਹੋਵੇ, ਤਾਂ ਨਾਲ ਪਿਆਜ ਕੱਟਿਆ ਹੋਵੇ, ਤਾਂ ਹੋਰ ਵੀ ਜ਼ਿਆਦਾ ਟੇਸਟ ਐ।
ਅੱਛਾ ਜੀ ਤੁਸੀਂ ਕੜਾਹੀ ਪਨੀਰ ਖਾ ਲੈਂਦੇ ਹੋ ਜੀ ਕੜਾਹੀ ਪਨੀਰ?
ਹਾਂ ਖਾ ਲੈਨੀ ਹਾਂ ਹਾਂਜੀ ਖਾ ਲੈਨੀ ਆ ਹਾਂ, ਖਾ ਹੀ ਰਹੀਦਾ।
ਅੱਛਾ ਜੀ, ਖਾ ਖਾਣਾ ਵੀ ਚਾਹੀਦਾ, ਉਹ ਤਾਂ ਸਹੀ ਰਹਿੰਦਾ ਹੈਗਾ ਸਿਹਤ
ਹਾਂਜੀ-ਹਾਂਜੀ, ਕਿਉਂਕਿ ਮੈਂ ਚਿਕਨ ਵਗੈਰਾ ਨਹੀਂ ਨਾ ਖਾਂਦੀ ਹੈਗੀ, ਤੇ ਇਸ ਕਰਕੇ ਕਿ ਫਿਰ ਮੈਂ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਪਨੀਰ ਵਗੈਰਾ ਖਾ ਲੈਂਦੀ ਹਾਂ, ਇੰਡੀਅਨ ਇਹ ਦੀਆਂ ਵੀ ਕਈ ਵਰਾਇਟੀਆਂ ਬਣ ਜਾਂਦੀਆਂ ਨੇ।
ਬਣਾਣ ਜੇ ਬਣਾਣਾ ਚਾਹੋ, ਤਾਂ ਹਾਂਜੀ ਗ੍ਰੇਵੀ ਵਾਲਾ ਬਣਾ ਲੋ, ਭੁਰਜੀ ਬਣਾ ਲੋ। ਕੜਾਈ ਵਾਲਾ ਬਣਾ ਲੋ, ਜੇੜਾ ਮਰਜ਼ੀ ਬਣਾ ਲੋ।
ਅੱਛਾ ਜੀ, ਤੁਆਡੇ ਬੱਚੇ- ਬੱਚੇ ਖਾ ਲੈਂਦੇ ਐ ਜੀ, ਚਿਕਨ।
ਹਾਂਜੀ-ਹਾਂਜੀ, ਉਹ ਖਾ ਲੈਂਦੇ ਨੇ, ਮੈਂ ਨੀ ਖਾਂਦੀ। ਹਾਂਜੀ, ਓਹ ਖਾਲੈ, ਹਾਂਜੀ ਓਹ ਖਾ ਲੈਂਦੇ ਨੇ।
ਅੱਛਾ ਜੀ, ਤੈਨੂੰ ਵੈੱਜ ਬਰਿਆਨੀ ਪਸੰਦ ਐ ਜੀ, ਵੈੱਜ ਬਰਿਆਨੀ।
ਹਾਂ, ਵਧੀਆ ਲੱਗਦੀ ਏ ਦਹੀਂ ਦੇ ਨਾਲ, ਵਧੀਆ ਲੱਗ
ਹਾਂਜੀ-ਹਾਂਜੀ, ਸਾਨੂੰ ਵੀ ਬਹੁ ਇੱਦਾਂ ਦਾ ਵਧੀਆ ਲੱਗ
ਹਾਂ, ਬੱਚੇ ਦਹੀਂ ਨਾ ਖਾਂਦੇ ਐ, ਪਰ ਮੈਂ ਉਤੇ ਦੇਸੀ ਘਿਓ ਪਾ ਕੇ ਚਾਹ ਦੇ ਨਾਲ ਖਾਣਾ ਪਸੰਦ ਕਰਦੀ ਆਂ।
ਅੱਛਾ ਜੀ, ਸਾਨੂੰ ਵੀ ਏਦਾਂ ਈ ਐੰਦਾ ਐਵੈ ਹੈਗਾ। ਕਿ ਬਰਿਆਨੀ ਸਾਨੂੰ ਵੀ ਰਾਇਤੇ ਨਾਲ ਬੜੀ ਪਸੰਦ ਲੱਗਦੀ ਐ ਜੀ।
ਹਾਂਜੀ-ਹਾਂਜੀ-ਹਾਂਜੀ, ਹੋਰ
ਬਸ ਵਧੀਐ ਔ ਯਾਰ ਤੁਸੀਂ ਸਵੇਰੇ ਕਿਦਾਂ ਕੱਲ ਆਲੂ ਪੂੜੀ ਕਦੇ-ਕਦੇ ਛੋਲੇ ਭਟੂਰੇ ਖਾਂਦੇ ਹੋ ਜੀ?
ਹਾਂਜੀ ਜਿਸਰਾ ਸਵੇਰੇ ਪਹਿਲਾਂ ਤਾ ਉੱਠ ਕੇ ਜਿਸਰਾ ਅਸੀਂ ਹਲਕਾ ਜਿਹਾ ਪਹਿਲਾ ਗੁਣ ਗੁਨਾ ਪਾਣੀ ਜਿਹਾ ਪੀ ਲੀ ਦਾ। ਫਿਰ ਉਸ ਤੋਂ ਬਾਦ ਆ ਅੱਠ ਕੁ ਵਜੇ ਤਾਂ ਫਿਰ ਚਾਹ ਵਗੈਰਾ ਲੈ ਲਈਦੀ ਦੋ ਬਿਸਕਿਟ ਲਲੀ ਦੇ ਹੈ। ਫੇਰ ਦਸ ਕ ਵਜੇ ਅ ਆਲੂ ਬਣਾ ਕੇ ਜੀਰੇ ਵਾਲੇ ਰਾਈਸ ਬਣਾ ਅ ਆਲੂ ਬਣਾ ਤੇ ਜੀਰੇ ਵਾਲੇ ਤੇ ਨਾਲ ਬੱਚਿਆਂ ਨੂੰ ਪੂੜੀਆਂ ਵਗੈਰਾ ਜਾਂ ਕੋਈ ਓਹ ਦੂਸਰੇ ਇਹਨਾਂ ਨੂੰ ਬਣਾ ਦੀ ਏ ਕਈ ਵਾਰੀ ਆਲੂ ਆਲੀ ਪਰੌਂਠੀ ਬਣਾ ਲਈ ਦੀ ਏ। ਐਦਾਂ ਦਾ ਬਣਾ ਲੀ ਦੈ ਖਾ ਲੀ ਦੈ, ਹਾਂਜੀ।
ਹਾਂਜੀ-ਹਾਂਜੀ, ਓਹ ਆ ਹਾਂਜੀ ਜਿੱਦਾਂ ਹੁਣ ਵੀਕ ਵੀਕਐਂਡ ਤੇ ਹੁੰਦਾ ਹੀ ਹੈ ਕਿ ਆਪਾ ਇਹ ਖਾਣਾ ਹੈਗਾ ਆਲੂ ਪੂੜੀ ਖਾਣੀ ਏ ਖਾਣੀ ਹੁੰਦੀ ਐ ਜੀ ਮੈਨੂੰ ਏਦਾਂ ਈ ਐ ਪਸੰਦ ਐ ਕਿ ਮੈਨੂੰ ਐਤਵਾਰ ਚਾਹੀਦੀ-ਚਾਹੀਦੀ ਹੁੰਦੀ ਹੈ ਕਦੀ-ਕਦੀ।
ਨਹੀਂ ਤੇਲ ਵਾਲਾ ਖਾਣਾ ਤਾਂ ਵੈਸੇ ਅਸੀਂ ਬਹੁਤ ਘੱਟ ਬਣਾਈ ਦਾ ਪਰ ਕਿਸੇ ਟੈਮ ਬੱਚਿਆਂ ਨੂੰ ਐ ਹਫ਼ਤੇ ਚ ਇੱਕ ਵਾਰੀ ਬਣਾ ਕੇ ਦੇ ਵੀ ਦਈ ਦੈ। ਹਾਂਜੀ-ਹਾਂਜੀ ਇੱਕ ਵਾਰੀ ਬਣਾ ਕੇ ਦੇ ਦਿਦਾ।
ਅੱਛਾ ਜੀ ਤੁਹਾਡੇ ਬੱਚੇ ਨੂਡਲ, ਬਰਗਰ ਖਾਂਦੇ ਸ਼ੌਂਕ ਨਾ ਕੇ ਤੁਸੀਂ ਓਹਨਾਂ ਨੂੰ ਮਨਾ ਕਰਦੇ ਹੋ ਚੀਜ਼ਾਂ ਚੰਗੀਆਂ ਨੀ ਹੁੰਦੀਆਂ ਸੇਹਤ ਲੀ।
ਉਹ ਖਾ ਲੈਂਦੇ ਆ ਪਰ ਮੈਂ ਉਹਨਾਂ ਨੂੰ ਘਰ ਬਣਾ ਕੇ ਦਿੰਦੀ ਹੁੰਦੀ ਹਾਂ, ਹਾਂਜੀ। ਵੈੱਜ ਪਾ ਕੇ ਨਾ ਵੈਜੀਟੇਬਲ ਸਾਰੀਆ ਸਬਜ਼ੀਆ ਪਾ ਕੇ ਹਰੀਆ। ਉਹ ਘਰੇ ਬਣਾ ਲੀ ਦੀਏ ਨੇ ਤੇ ਬੜੀ ਰੀਹ ਨਾਲ ਖਾ ਲੈਂਦੇ ਨੇ ਬੱਚੇ। ਇੱਕ ਤਾਂ ਉਹ ਸਾਰਾ ਕੁਛ ਅਸੀਂ ਆਪਣੇ ਹੱਥੀਂ ਸਾਫ-ਸੁਥਰਾ ਬਣਾਣਾ ਹੁੰਦਾ, ਹਰ ਚੀਜ਼ ਧੋ ਕੇ ਕੱਟ ਕੇ। ਤੇ ਓਥੇ ਤੁਹਾਨ ਪਤਾ ਹੀ ਐ, ਇੰਨੀਆਂ ਨਿਊਜ਼ ਵਗੈਰਾ ਸੁਣੀ ਦੀ ਐ ਇੰਨੀਆਂ ਖ਼ਬਰਾਂ ਸੁਣੀ ਦੀਐਂ। ਕਿ ਕੀ-ਕੀ ਨਿਕਲਿਆ, ਕੀ-ਕੀ ਨਹੀਂ ਵਿੱਚੋਂ ਨਿਕਲਿਆ ਓਨਾਂ ਦੇ ਵਿੱਚੋਂ। ਤੇ ਜਾਦਾਤਰ ਮੈਂ ਤੁਹਾਨ ਅੱਗੇ ਵੀ ਦੱਸਿਆ ਕਿ ਘਰੇ ਹੀ ਬਣਾਈ ਦੈ।
ਅੱਛਾ ਜੀ ਤੁਸੀ ਮੈਂ ਘਰੇ ਬਣਾਣੇ ਔ ਮਿਕਸ ਸਬਜ਼ੀ ਤੁਆਨੂੰ ਪਸੰਦ ਐ ਜੀ?
ਹਾਂਜੀ-ਹਾਂਜੀ, ਹਾਂਜੀ।
ਤੇ ਕਦੋਂ-ਕਦੋਂ ਖਾਂਦੇ ਹੋ ਜੀ ਤੁਸੀ ਮਿਕਸ, ਮਿਕਸ ਸਬਜ਼ੀ।
ਮਿਕਸ ਸਬਜ਼ੀ ਜਿੱਦਾ ਥੋੜੀ-ਥੋੜੀ ਤਾਨੂੰ ਪਤਾ ਜਨਾਨੀਆਂ ਨੂੰ ਅ ਲੇਡੀਜ਼ ਨੂੰ ਔ ਆਦਤ ਹੁੰਦੀ ਕਿ ਥੋੜੀ-ਥੋੜੀ ਸਬਜ਼ੀੇ ਜੇ ਬਚ ਜਾਵੇ ਕੱਚੀਆਂ ਕਿ ਵਰ ਵੱਜ ਜਾਂਦੀ ਏ ਇੱਕ ਦੋ ਇੱਕ ਦੋ ਵੱਜ ਜਾਂਦੀਆਂ ਨੇ ਓਨਾਂ ਸਾਰੀਆਂ ਨੂੰ ਕੱਠੀਆਂ ਕਰਕੇ ਤੇ ਬਣਾਲੀ ਦਾ ਜਦੋਂ ਕੋਈ ਓਪਸ਼ਨ ਨਾ ਹੋਵੇ ਵੀ ਹੁਣ ਕੁਛ ਹੈ ਨੀ ਕੀ ਬਣਾਈ ਫੇਰ ਥੋੜੀ-ਥੋੜੀ ਜਿਹੜੀਆ ਸਬਜ਼ੀਆ ਪਈਆਂ ਵੈ ਉਹਨੂੰ ਕੱਟ ਕੇ ਸੋਨੀ ਤਰਹਾਂ ਬਣਾ ਸਵਾਰ ਕੇ ਤੇ ਬਣਾ ਲਈ ਦੀ ਏ ਵੈਜ ਵਧੀਆ ਬਣ ਜਾੰਦੀ ਵਿੱਚ ਥੋੜ੍ਹਾ ਪਨੀਰ ਪਾ ਲੀ ਦੈ। ਹਾਂਜੀ, ਵਧੀਆ ਬਣ ਜਾਂਦੀ ਏ ਸਬਜ਼ੀ ਓ ਵੀ ਮਿਕਸ ਵੀ। ਹਾਂਜੀ ਤੁਸੀਂ ਕਿਹੜੀ ਚੀਜ਼ ਖਾਂਦੇ ਹੋ ਜਾਦਾ ਖ਼ੁਸ਼ ਹੋ ਕੇ।
ਆਪਾਂ ਜੀ ਬਰਿਆਨੀ ਸ਼ੌਕ ਨਾਲ ਬੜੀ ਖਾਂਦੇ ਹਾਂ ਜੀ, ਬਰਿਆਨੀ ਵੀ ਸਾਨੂੰ ਬਹੁਤ ਪਸੰਦ ਹੈਗੀ ਆ ਜੀ, ਆਪਾਂ ਬੜੇ ਸ਼ੌਂ ਮੇਰੇ ਮੰਮਾ ਬਣਾ ਕੇ ਦਿੰਦੇ ਆ ਉਹ ਬੜੇ ਪਿਆਰ ਨਾਲ ਬਣਾ ਕੇ ਦਿੰਦੇ ਆ ਉਹਨਾਂ ਨੂੰ ਆਦਤ ਹੈਗੀ ਨਾ ਘਰੇ ਖਾਣਾ-ਪੀਣਾ ਆ ਚੀਜ਼ਾਂ ਬਣਾਣ ਦੀ।
ਨਹੀਂ-ਨਹੀਂ ਵਧੀਆ ਗੱਲ ਹੈ।
ਹਾਂਜੀ, ਓਹ ਬੌ ਵਧੀਆ ਮੈਂ ਅ ਕ ਬਣਾ ਕੇ ਦਿੰਦੇ ਐ ਤੁਸੀਂ ਅਪਣੇ ਬੱਚਿਆਂ ਨੂੰ ਕੀ-ਕੀ ਕੈੰਣੇ ਔ ਖਾਣ ਵਾਸਤੇ ਦੁਪੈਰੇ?
ਮੈਂ ਤੇ ਓਨਾਂ ਨੂੰ ਤਾਨੁ ਦੱਸਿਆ ਕਿ ਮੈਂ ਦੇ ਉਨਾਂ ਵਾ ਉਨਾਂ ਨੂੰ ਮੈਂ ਕੈਣੀ ਹੁੰਣੀ ਅ ਕਿ ਤੁਸੀਂ ਘਾਰ ਦਾ ਹੈਲਦੀ ਖਾਓ। ਤੇ ਵਧੀਆ ਰਾਉਗੇ।
ਬਾਰ ਨਾਲੋਂ ਤਾਂ ਘਰ ਦਾ ਹੀ ਤੁਸੀਂ ਖਾਓ ਤੇ ਕਈ ਵਾਰੀ ਬੱਚੇ ਕਹਿ ਦਿੰਦੇ ਨੇ ਕਿ ਮੰਮਾ ਤੁਸੀਂ ਅੱਜ ਕੜੀ ਚਾਵਲ ਬਣਾ ਲਓ, ਰਾਜਮਾਂ ਬਣਾ ਲਓ। ਕੋਈ ਇਦਾਂ ਚੀਜ਼ ਬਣਾ ਲੋ, ਔਨਾਂ ਨੂੰ ਪੁੱਛ ਕੇ ਜੇੜੀ ਚੀਜ਼ ਬੱਚੇ ਖੁਸ਼ ਹੋ ਕੇ ਖਾਣ। ਜੇ, ਬੱਚਿਆਂ ਨੇ ਨੀ ਖਾਧੀ, ਤੇ ਆਪਣੇ ਖਾਣ ਦਾ ਕੀ ਫਾਇਦਾ, ਤੇ ਜਿਹੜੀ ਚੀਜ਼ ਉਹ, ਕਹਿਣ ਫਿਰ ਪਹਿਲੇ ਈ ਅਸੀਂ -ਪੈਲਾਂ ਈ ਅਸੀਂ, ਈਟਨਾਈਨ ਰੋਲ ਬਣਾ ਲੀ ਦਾ ਕਿ, ਤੁਸੀਂ ਅੱਜ ਹੁਣੇ ਸਾਨੂੰ ਦੱਸ ਦੋ? ਬੀ ਜਦੋਂ, ਅਸੀਂ ਸਵੇਰੇ ਅਪਣਾ ਨਾਸ਼ਤਾ ਕਰੀ ਦਾ ਓਦੋਂ ਇਨਾ ਬੱਚ ਜਾ ਪੁੱਛ ਲਿਆ, ਦੁਪਹਿਰੇ ਕੀ ਖਾਣਾ, ਫ਼ਿਰ ਉਹੀ ਨਾਲ ਹੀ ਬਣਾਉਣਾ ਸ਼ੁਰੂ ਕਰ ਦੀ ਦਾ, ਕਿ ਚਲੋ ਬੱਚਿਆਂ ਨੂੰ ਹੁਣ ਥੋੜ੍ਹੇ -ਥੋੜੇ ਦੇਰ ਬਾਅਦ, ਪਤਾ ਛੁੱਟ ਹੈਗੀਆਂ। ਬੱਚਿਆਂ ਨੂੰ, ਥੋੜੀ-ਥੋੜੀ ਦੇਰ ਬਾਦ ਭੁੱਖ ਲੱਗ ਜਾਂਦੀ ਏ। ਤੇ ਫਿਰ ਬਣਾ, ਦੀ-ਦੀ ਇਹਨਾਂ ਨੂੰ, ਹਾਂਜੀ, ਜ਼ਿਆਦਾਤਰ ਤਾਂ ਬੱਚੇ ਬੱਚਿਆਂ ਦੇ ਫੇਵਰੇਟ ਰਾਜਮਾ ਚਾਵਲ ਹੀ ਹੁੰਦੇ ਨੇ, ਹਾਂਜੀ- ਹਾਂਜੀ।
ੇ ਕਿਨੂੰ ਕੀ ਪਸੰਦ ਹੈਗਾ, ਕੀ ਖਾਂਦਾ ਉਹ ਰਾਤੀ
ਮੇਰੇ ਬੇਟੇ ਨੂੰ ਤਾਂ, ਜਿਸ ਤਰ੍ਹਾਂ ਏ ਫਿਸ਼, ਪਸੰਦ ਐ। ਮੱਛੀ ਵਗੈਰਾ, ਖਾ ਲੈਂਦਾ ਤੇ ਕਈ ਵਾਰੀ ਅਹ ਹਾਂਜੀ। ਕਈ ਵਾਰੀ, ਉਹ ਕਹਿ ਦਿੰਦਾ, ਕਿ ਮੰਮਾ ਅੱਜ ਚਿਕਨ ਬਣਾ ਦੋ ਤੇ ਚਿਕਨ, ਦੇ ਨਾਲ ਚਾਵਲ, ਉਹਨੂੰ ਪਸੰਦ ਹੈ, ਫੁਲਕਾ ਨੀਆਂ, ਪਸੰਦ ਹੈਗਾ ਜਾਂ, ਫਿਰ ਉਹਨੂੰ ਚਾਹੀਦੀ ਲੱਛਾ ਪਰਾਂਠਾ ਚਾਹੀਦਾ ਉਹਦੇ ਨਾਲ। ਔ ਖਾਂਦਾ, ਹਾਂਜੀ, ਐਸ ਤਰ੍ਹਾਂ ਦੀ ਚੀਜ਼ਾਂ ਖਾਂਦਾ, ਹਾਂਜੀ- ਹਾਂਜੀ?
ਤੁਹਾਨੂੰ ਦਾਲ-ਮੱਖਣੀ ਪਸਦ ਹੈ ਜੀ, ਦਾਲ ਮੱਖਣੀ?
ਹਾਂ, ਬਹੁਤ ਜ਼ਿਆਦਾ
ਅੱਛਾ ਜੀ, ਤੁਸੀਂ ਕਦੋਂ- ਕਦੋਂ ਤੱਕ ਖਾਂਦੇ ਹੋ ਜੀ ਦਾਲ ਮੱਖਣੀ?
ਮੈਂ ਹਫ਼ਤੇ ਚ, ਦੋ ਕ ਵਾਰ ਤੇ ਬਣਾ ਈ ਲੈਂਣੀ, ਹੁੰਣੀ ਆਂ।
ਸਤ ਸ਼੍ਰੀ ਅਕਾਲ ਜੀ, ਓਕੇ ਜੀ ਸਤ ਸ਼੍ਰੀ ਅਕਾਲ ਜੀ। ਸਤ
ਸਤਿ ਸ਼੍ਰੀ ਅਕਾਲ,